ਹੈਲੋ।
ਸਤ ਸ੍ਰੀ ਕਾਲ ਜੀ।
ਸਤ ਸ਼੍ਰੀ ਕਾਲ ਜੀ, ਹੁਣ ਕਿਵੇਂ ਔ?
ਵਧੀਆ, ਤੁਹੀਂ ਸੁਣਾਓ ਠੀਕ-ਠਾਕ?
ਹਾਂਜੀ, ਬੋਹ ਵਧੀਆ। ਹੋਰ ਜੀ, ਕੀ ਕਰ ਰਹੇ ਸੀ? ਕੁਛ ਨੀ ਜੀ ਡੀਨਰ-ਡੀਨਰ ਵਗੈਰਾ ਕਰਕ ਕੇ ਸਾਰਾ ਕੰਮ-ਕੁਮ ਕਰਕੇ, ਕਿਚਨ ਵਗੈਰਾ ਸਾਫ ਕਰਕੇ ਫ੍ਰੀ ਹੋਈ ਆਂ।
ਓਕੇ, ਲੇਟ ਹੋ ਜਾਂਦੇ ਤੁਸੀਂ ਕਾਫੀ ਹੈਨਾ, ਬੇਬੀ ਕਰਕੇ।
ਹਾਂਜੀ। ਉਹਦੇ ਕਰਕੇ ਥੋੜਾ ਜਿਹਾ ਹੋ ਜਾਂਦਾ। ਉਹ ਵਿੱਚ ਉਹਨੂੰ ਵੀ ਦੇਖਣਾ ਪੈਂਦਾ ਨਾ।
ਹਾਂਜੀ-ਹਾਂਜੀ, ਸੋਵੇ ਵੀ ਤੁਹਾਡਾ।
ਨਹੀਂ, ਉਹ ਖੇਡਦਾ ਹੋਇਆ, ਹਲੇ ਥੱਲੇ ਗਿਆ। ਉਹ ਨ
ਓਕੇ। ਉਹ ਦੇ ਪਾਪਾ,
ਪਾਪਾ ਹੀ ਲੈ ਕੇ ਗਏ ਨੇ।
ਓਕੇ, ਓਕੇ।
ਹਾਂਜੀ। ਉਹ ਕਹਿ ਰਹੇ, ਤੁਸੀਂ ਆਪਣਾ ਕੰਮ ਕਰੋ ਮੈਂ ਜਾਂਦੀ ਕਿਹਾ ਠੀਕ ਹੈ।
ਓਕੇ- ਓਕੇ- ਓਕੇ, ਹੋਰ ਸੁਣਾਓ ਕਿੱਦਾਂ?
ਹੋਰ ਜੀ, ਡਿਨਰ ਵਗੈਰਾ ਹੋ ਗਿਆ, ਤੁਹਾਡਾ ਹਾਂਜੀ।
ਜੜ ਧਥ ਜੀ ਹੋ ਜਾਂਦੇ ਨੇ, ਸੀ ਤੁਹਾਡਾ ਲੇਟ ਹੋਇਆ। ਹਾਂਜੀ, ਹਾਂਜੀ,
ਡਿਨਰ ਤਾਂ ਹੋ ਜਾਂਦਾ, ਬਸ ਫੇਰ, ਔ ਕਿਚਨ ਵਗੈਰਾ ਜਿਵੇਂ ਹੁੰਦੀ ਹੈ, ਨਾ ਸਾਫ਼ ਕਰਨੀ ਫਿਰ ਹੋ ਜਾਂਦਾ ਥੋੜ੍ਹਾ ਜ
ਹਾਂ। ਘਰ ਦੀ ਕਲੀਨਿੰਗ ਵੀ ਬਹੁਤ ਜ਼ਰੂਰੀ ਆ।
ਹੂੰ, ਹਾਂਜੀ। ਫੇਰ ਮੋਰਨਿੰਗ ਉਹੀ ਰੂਟੀਨ ਨਾਲ ਉੱਠਣਾ। ਸਵੇਰੇ,
ਵਧੀਆ ਗੱਲ ਆ ਦੇਖੋ ਜੀ, ਹੈਲਥ ਵੱਲ ਧਿਆਨ ਦੇਵਾਂਗੇ, ਤਾਂ ਕਿ ਆਪਾਂ ਹੈਲਦੀ ਰਵਾਂਗੇ।
ਆਹ ਤਾਂ ਹੈ ਜੀ ਹੁਣ, ਹੈਲਥ ਤਾਂ ਦੇਖਣੀ, ਆਪ ਹੀ ਦੇਖਣੀ ਆਪਣੀ ਹੈਲਥ, ਤਾਂ ਹੀ ਅੱਗੇ ਤੱਕ ਜਾਵਾਂਗੇ।
ਹੈਲਥ ਮੂ ਨਹੀ, ਹੈਲਥੀ ਹੈ ਹੈਲਥ ਨੂੰ ਜੇ ਹੈਲਦੀ ਰੱਖਣਾ, ਤਾਂ ਉਹਦੇ ਵਾਸਤੇ ਸਾਨੂੰ ਆਪਣਾ ਟਾਈਮ ਟੈਬਲ ਸੈੱਟ ਕਰ ਲੈ, ਬੜਾ ਪ੍ਰੋਪਰ, ਜਿਵੇਂ ਟਾਈਮ ਤੇ ਸੋਣਾ, ਟਾਈਮ ਤੇ ਉੱਠਣਾ ਟਾਈਮ ਤੇ, ਪ੍ਰੋਪਰ ਫੂਡ ਲੈਣਾ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਮਤਲਬ ਹੈਲਥ ਨੂੰ ਹੈਲਥ ਰੱਖਣ ਵਾਸਤੇ। ਤੇ ਕੀ ਕਰਨਾ ਚਾਹੀਦਾ ਆਪਾਂ ਨੂੰ
ਵੈਸੇ ਤਾਂ ਮੈਂ ਚਲੋ, ਨਿਊ ਮੋਮ ਆ, ਬਟ ਮੈਂ, ਜਿਵੇਂ ਹੋਰ ਨੇ, ਉਹਨਾਂ ਨੂੰ ਸਵੇਰੇ ਜਲਦੀ ਉੱਠਣਾ ਚਾਹੀਦਾ ਵਾ, ਮੈਨੂੰ ਤਾਂ, ਚਲੋ ਮਿਲਣੇ ਆਂ ਮੈਂ ਤਾਂ ਹਾਲੇ ਨਹੀਂ ਮੇਰਾ, ਕਿਉਂਕਿ ਮੈਂ ਰਾਤ ਨੂੰ ਵੀ ਨੀ ਸੋਂਦੀ, ਤੇ ਮੈਂ ਦਿਨ ਕਿੱਦਾਂ ਉੱਠੂਗੀ।
ਤਾਂ ਉਹੀ ਤਾਂ ਗੱਲ ਤੁਹਾਡੀ, ਚਲ ਤੁਹਾਡੇ ਮੂਡ ਦਾ ਚੈਨਲ ਲਗਾਵਾਂ।
ਹਾਂਜੀ, ਜਿਵੇਂ ਮੋਰਨਿੰਗ ਸਵੇਰੇ ਉੱਠ ਕੇ ਵੋਕ ਵਗੈਰਾ ਕਰਨ, ਯੋਗਾ ਵਗੈਰਾ ਕਰਨ, ਆਪਣੀ ਮਤਲਬ ਹੈਲਥ ਸਹੀ ਰਹਿੰਦੀ ਆ, ਮਾਇੰਡ ਫਰੈਸ਼ ਰਹਿੰਦਾ ਵਾ, ਸਵੇਰੇ ਉੱਠ ਕੇ ਜੇ ਆਪਾਂ ਸੈਰ ਕਰਨ ਜਾਈਏ ਜਾਂ, ਹੈਲੋ,
ਆਂਟੀਜੀ, ਸਹੀ ਗੱਲ ਕਹਿ ਰਹੇ ਹੋ, ਮੋਰਨਿੰਗ ਵਾਕ ਹੋਣੀ ਜ਼ਰੂਰੀ ਹੈ।
ਕਿ ਜਿਵੇਂ ਹਾਂਜੀ, ਜਿਵੇਂ ਕਈ ਯੋਗਾ ਕਰਦੇ ਨੇ, ਕਈ ਜਿੰਮ ਜਾਂਦੇ ਨੇ।
ਹੂੰ, ਯੋਗਾ ਤੇ ਬੋਤ ਬਹੁਤ ਜ਼ਰੂਰੀ ਹੈ, ਹੈਲਥ ਵਾਸਤੇ
ਹਾਂਜੀ,
ਅੱਜ-ਕੱਲ੍ਹ ਪਤਾ ਆਪਣਾ ਖਾਣ ਪੀਣ, ਕਿੱਦਾਂ ਦਾ ਹੋ ਗਿਆ।
ਯੋਗਾ ਨਾਲ ਕਾਫ਼ੀ ਬੈਨੀ ਬੈਨੀਫਿਟ ਹੁੰਦੇ ਹੈ, ਕਈਆਂ ਦਾ ਵੇਟ ਲੋਸ ਹੁੰਦਾ। ਤੇ ਸਕਿੰਨ ਲਈ ਵੀ ਅੱਛਾ ਹੁੰਦਾ, ਆਪਣੀ ਬੋਡੀ ਲਈ ਵੀ ਬਹੁਤ ਅੱਛਾ ਹੁੰਦਾ ਵਾ
ਬ
ਆਪਣੀ ਬੋਡੀ ਐਕਟਿਵ ਰਹਿੰਦੀ ਹੈ, ਸਾਰਾ ਦਿਨ ਹੈ ਜਿਹੜਾ ਵਧੀਆ ਜਾਂਦਾ। ਐਕਟਿਵ ਨਿਕਲਦਾ ਮਤਲਬ, ਸੁਸਤੀ ਨੀ ਪੈਂਦੀ।
ਤੇ ਜਿਵੇਂ ਮੈਂਲ ਆਪਾਂ ਨੂੰ ਤਾਂ ਚਲੋ ਆਪਾਂ ਕਰ ਕਿ ਟਿਪਸ ਕੀ ਨੇ, ਫੂ ਹੈਲਦੀ ਰੱਖਣ ਵਾਸਤੇ। ਤੇ ਅੱਜ ਕੱਲ੍ਹ ਜਿਹੜਾ ਫਾਸਟ ਫੂਡ ਐ ਨਾ, ਉਹ ਆਪ ਉਹੀ ਕਰਨਾ ਚਾਹੀਦਾ, ਉਹਹੀ ਜ਼ਿਆਦਾ ਆਪਾਂ ਨੂੰ ਨਹੀਂ ਖਾਣਾ ਚਾਹੀਦਾ ਹੈ।
ਫਾਸਟ ਫੂਡ ਤਾਂ ਜਿੰਨਾ ਹੋ ਸਕੇ, ਓਨਾ ਅਵੋਇਡ ਕਰਨਾ ਚਾਹੀਦਾ। ਔਦੀ ਜਗ੍ਹਾ ਤੇ ਜਿਵੇਂ ਆਪਾਂ ਡਰਾਈ ਫਰੂਟ ਖਾ ਸਕਦੇ ਹਾਂ, ਜਿਵੇਂ ਅਸੀਂ ਰਾਤ ਨੂੰ ਭਿਉ ਕੇ ਰੱਖ ਤੇ ਸਵੇਰੇ ਜਿਵੇਂ ਆਪਾਂ ਖਾ ਲਏ।
ਹਾਂ, ਉਹ ਬਹੁਤ ਬੈਸਟ ਬਹੁਤ ਵਧੀਆ ਚੀਜ਼ ਆ, ਡਰਾਈ ਫਰੂਟ ਤਾਂ ਖਾਡ ਵਾਸਤੇ ਬਹੁਤੋੜੀ ਚੀਜ਼ ਹੈ।
ਉਸ ਤੋਂ ਬਾਅਦ ਫੇਰ ਕੋਈ, ਜਿਵੇਂ ਜੂਸ ਜਾਂ ਫਰੂਟ ਸੈਲਡ ਵੀ ਬਹੁਤ ਅੱਛੀ ਚੀਜ਼ ਹੈ ਵੈਸੇ ਤਾਂ, ਸੈਲਡ ਖਾਓ।
ਰੂਟੀਨ ਆਪਾਂ ਨੂੰ ਕਿੱਦਾਂ ਬਣਾਉਣੀ ਚਾਹੀਦੀ ਹੈ, ਰੂਟੀਨ ਆਪਾਂ ਨੂੰ ਇੱਦਾਂ ਬਣਾਉਣੀ ਚਾਹੀਦੀ ਕਿ ਜਿਵੇਂ ਉਠਦੇ ਸਾਰ ਫਰੈਸ਼ ਹੋ ਕੇ, ਆਪਾਂ ਨੂੰ ਡਰਾਈ ਫਰੂਟਸ ਫੜ ਦੇਦੇ ਆ ਤੇ ਟੁਟੀ ਕੇ ਦੇ ਦਿੰਦਾ ਹਾਂ। ਤੇ ਫੇਰ ਥੋੜ੍ਹਾ ਗੈਪ ਪਾ ਕੇ ਆਪਾਂ ਜੂਸ ਵਗੈਰਾ ਲੈ ਸਕਦੇ ਹਾਂ। ਜਾਂ ਤੁਸੀਂ ਮਿਲ ਕੇ ਪੀਣਾ ਪਸੰਦ ਕਰਦੇ ਹੋ ਹਾਂ। ਮਿਲਕ ਵਗੈਰਾ ਫਿਲਹਾਲ ਤਾਂ ਹਾਂ ਆਪਣੇ ਡਿਪੈਂਡ ਕਰਦਾ ਬਜਟ ਤੇ ਡਿਪੈਂਡ ਕਰਦਾ, ਕਿ ਬਜਟ ਕਿੱਦਾਂ ਦਾ ਵਾ ਤੇ ਬ੍ਰੇਕਫਾਸਟ ਹੋ ਗਿਆ, ਫਿਰ ਲੰਚ
ਬ੍ਰੇਕਫਾਸਟ ਲੰਚ ਇਹ ਪਤਾ ਕੀ ਹੈ, ਅਸੀਂ ਅੱਜ ਦੇ ਟਾਈਮ ਚ ਅਸੀਂ ਖਾਣਾ ਪੀਣਾ ਵੀ। ਆਪਣੇ ਟਾਈਮ ਤੇ ਨੀ ਕਰਦੇ ਜਿਵੇਂ, ਪਹਿਲਾਂ ਹਰ ਜੇ ਟਾਈਮ ਟੇਬਲ ਤੇ ਹੁੰਦੀ ਹੈ, ਜਿਵੇਂ ਹੁਣ ਦੁਪਹਿਰ ਦੀ ਜਿਵੇਂ ਲੰਚ ਹੁੰਦਾ ਹੈ, ਉਹ ਡੇਢ ਜਾਂ ਦੋ ਵਜੇ ਹੋ ਜਾਣਾ ਚਾਹੀਦਾ ਵਾ ਕਈ ਹੁੰਦੇ ਆ, ਜਿਵੇਂ ਤਿੰਨ ਚਾਰ ਵਜਾ ਦਿੰਦੇ ਨੇ ਫੇਰ ਉਹਨਾਂ ਦਾ ਡਾਇਜੈਸ਼ਨ ਸਿਸਟਮ ਜੋ ਹੈ, ਨਾ ਉਹ ਵਧੀਆ ਨਹੀਂ ਹੁੰਦਾ।
ਵਧੀਆ ਨਹੀਂ ਹੁੰਦਾ ਵਾ, ਬਿਲਕੁਲ ਖਰਾਬ ਹੋ ਜਾਂਦਾ ਵਾ।
ਪੇਟ ਤੋਂ ਹੀ ਉਹਨਾਂ ਨੂੰ ਪ੍ਰੋਬਲਮ ਬਣੀਆਂ ਜਿਵੇਂ ਸ਼ੁਰੂ ਹੋ ਜਾਂਦੀ।
ਟੌਮੀ ਵਾਰ ਆ ਜਾਂਦੀ ਆ ਤੇ
ਮਤਲਬ ਅ ਸਾਨੂੰ ਹੀ ਆਪਣੀ ਹੈਲਥ ਦਾ
ਆਪਣੇ ਹੀ ਰੱਖਣਾ ਬੜਾ ਬਿਲਕੁਲ ਜੀ। ਤੇ ਆਪਾਂ ਨੂੰ ਉਹ ਚੀਜ਼ ਬਾਹਰਲੀ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਹੋ।
ਬਾਹਰਲੀਆਂ ਜਿਵੇਂ, ਹੁਣ ਮੋਮੋਸ ਮੋਮੋਸ, ਪੀਜ਼ਾ, ਬਰਗਰ, ਨਿੂਡਲ ਕਿੰਨਾ ਚਲਿਆ ਹੋਇਆ। ਔਰ ਅੱਜ-ਕੱਲ੍ਹ, ਦੇ ਜਿਹੜੇ ਬੱਚੇ ਨੇ ਜਿਹੜੇ ਬੱਚੇ ਨੇ ਉਹ ਵੀ ਇਹੀ ਚੀਜ਼ ਮੰਗਦੇ ਨੇ।
ਹਾਂ, ਉਹਨੂੰ
ਤੇ ਮੈਂ ਤਾਂ ਇਹੀ ਚਾਹੂੰਗੀ, ਹਾਂਜੀ ਮੈਂ ਤਾਂ ਇਹੀ ਚਾਹੂੰਗੀ ਕਿ ਜ ਜਦੋਂ ਮੇਰਾ ਬੱਚਾ ਹੋਵੇ, ਮੈਂ ਉਹਨੂੰ ਇਹ ਚੀਜ਼ ਅਵੋਇਡ ਕਰਾਂ। ਜਿੰਨਾ ਹੋ ਸਕੇ, ਮੈਂ ਉਹਨੂੰ ਘਰ ਦਾ ਦੇਵਾਂ ਜਦੋਂ ਉਹ ਖਾਣ ਲੱਗੇ।
ਬਹੁਤ ਸੋਹਣੀ ਸੋਤ ਤੁਹਾਡੀ ਬਹੁਤ ਵਧੀਆ ਸੋਚ ਆ।
ਹਾਂਜੀ ਕਿਉਂਕਿ, ਬਾਹਰਲਾ ਤਾਂ ਉਹਨੇ ਖਾਣਾ ਹੀ ਖਾਣਾ ਹੈ। ਸਾਰਾ ਸਾਰੀ ਉਮਰ ਉਮਰ ਓਨੇ ਵੱਡੇ ਹੋ ਕੇਏ ਬਾਹਰ ਲਈ ਹਾਂ, ਜਦੋਂ ਤੱਕ ਮੇਰੇ ਕੰਟਰੋਲ ਚ ਹੈਗਾ ਵਾ, ਉਦੋਂ ਤੱਕ
ਠੀਕ। ਤੁਸੀਂ ਦੇਖੋ ਆਪਣੇ ਕੰਟਰੋ ਆਪਣੇ ਤੇ ਵੀ ਕੰਟਰੋਲ ਰੱਖੋ ਤੇ ਬੱਚੇ ਤੇ ਵੀ। ਦੇਖੋ ਮਾਂ ਪਿਓ ਤੋਂ ਹੀ।
ਮਾਂ ਪਿਓ ਤੋਂ ਹੀ ਹਾਂਜੀ, ਜੋ ਚੀਜ਼ ਮੈਂ ਕਰੂੰਗੀ। ਕਿ ਮੈਂ ਖਾਊਂਗੀ, ਉਹ ਮੈਨੂੰ ਹੀ ਦੇਖੇਗਾ, ਮੇਰੇ ਤੋਂ ਹੀ ਸਿੱਖੇਗਾ।
ਹਾਂਜੀ,
ਜੇ ਤਾਂ ਮੈਂ ਹਾਂਜੀ ਜੇ ਤਾਂ ਮੈਂ ਨਿਊਜ਼ ਪੇਪਰ ਰੀਡ ਕਰੂੰਗੀ, ਤੁਨੂੰ ਇਹ ਹੈਬਿਟ ਮੇਰੇ ਤੋਂ ਹੀ ਲੱਗੂਗੀ। ਜਿਵੇਂ ਫੋਨ-ਫੋਨ ਅਵੋਇਡ ਕਰੂੰਗੀ, ਤਾਂ ਉਹ-ਉਹ ਵੀ ਫੋਨ ਅਵੋਇਡ ਕਰੇਗਾ।
ਉਹਹੀ ਕਰੇਗਾ, ਬਿਲਕੁਲ-ਬਿਲਕੁਲ ਸਹੀ ਕਹਿ ਰਹੇ ਤੁਸੀ
ਤੇ ਇਹ ਸਾਰੇ ਹੱਥ ਜੋ ਵੀ ਇਹ ਪੇਰੈਂਟਸ ਦੇ ਹੱਥਾਂ ਚ ਹੁੰਦੇ ਆ, ਆਪਣੇ ਬੱਚੇ
ਹਾਂ ਕਿਵੇਂ ਗਾਈਡ ਕਰਨਾ ਫ ਉਦਾ ਫਿਊਚਰ ਸੈਟ ਕਰਨਾ, ਬੱਚੇ ਦਾ ਪੇਰਟਸ ਦੇ ਹੱਥ ਵਿੱਚ
ਬਾਕੀ ਹਰ ਪੇਰੈਂਟਸ ਦਾ ਇਹੀ ਚਾਹੀਦਾ, ਵ ਹਰ ਪੇਰੈਂਟਸ ਨੂੰ ਇਹੀ ਹੁੰਦਾ ਵਾ ਸਾਡੇ ਬੱਚੇ ਬਹੁਤ ਅੱਛੇ ਮਤਲਬ ਹੋਣ ਅੱਗੇ ਜਾ ਕੇ
ਅੱਗੇ ਜਾ ਕੇਣਾ ਫਿਊਚਰ ਸਾ ਕਰਨਾ, ਆਪਰਾ ਲਾਈਫ ਕਰਨ ਹੈਨਾ
ਸਾਰਿਆਂ ਦੀ ਇੱਜਤ ਕਰਨ ਸਾਰਿਆਂ, ਨਾਲ ਹੱਸ ਖੁਸ਼ੀ ਨਾਲ ਰਹਿਣ
ਬਿਲਕੁਲ ਜੀ ਬਿਲਕੁਲ ਸਾਡੀ ਡਿਗੰਡੀ ਬਣਾਈ ਰੱਖਣਾ
ਹਾਂਜੀ ਅੱਜ ਕੱਲ ਦੇ ਬੱਚੇ ਜਿਹੜੇ ਫੋਨਾਂ ਚ ਹੀ ਹੁੰਦੇ ਨੇ ਜਦੋਂ ਦੇਖੋ ਫੋਨ ਜਦੋਂ ਦੇਖੋ ਫੋਨ ਲੜਦੇ ਵੀ ਨੇ ਫੋਨਾਂ ਦੇ ਪਿੱਛੇ ਦਉ ਮੈਨੂੰ ਮੈਂ ਗੇਮ ਖੇਡਣੀ ਹੈ।
ਉਹ ਐਡਿਟ ਤੇ ਹੋ ਜਾਂਦੇ ਹੈ। ਉਹ ਹੈਬਿਟ ਹੋ ਜਾਂਦੀ ਜੇ ਇੱਕ ਅੱਧੀ ਵਾਰ ਬੱਚਾ ਖੇਡੂਗਾ
ਅਸੀਂ ਪਿਆਰ- ਪਿਆਰ ਚ ਦੇ ਦਿੰਦੇ ਹਾਂ ਵੀ ਚਲੋ ਕੋਈ ਗੱਲ ਨੀ
ਬਟ ਅਸੀਂ ਬੱਚੇ ਦੀ ਹੈਬਿਟ ਹੈ ਕਰ ਰਹੇ ਆ
ਹਾਂਜੀ ਉਹ ਬੱਚੇ ਦੀ ਬਣ ਜਾਂਦੀ ਹੈ ਆਦਤ ਫਿਰ ਜਦੋਂ ਅਸੀਂ ਇਹਨੂੰ ਨਹੀਂ ਦੇਵਾਂਗੇ ਫਿਰ ਉਹ ਗੁੱਸਾ ਕਰੇਗਾ ਹਰ ਹੋਣਾ ਗੁੱਸਾ ਕਰਨਾ
ਉਹਦੇ ਨਾਲ ਕਿਨਾ ਹੈਲਥ ਖ਼ਰਾਬ ਹੁੰਦੀ ਬੱਚੇ ਦੀ
ਹਾਂਜੀ ਔਰ ਸਭ ਤੋਂ ਵੱਡੀ ਗੱਲ ਉਹ ਦੇ ਜਿਹੜੇ ਮਾਇੰਡ ਤੇ ਜਿਹੜਾ ਪ੍ਰੈਸ਼ਰ ਪੈਂਦਾ ਉਹ ਗੱਲ ਅਲੱਗ ਹੈ ਵੀ ਮੈਨੂੰ ਕਿਉਂ ਨੀ ਦੇ ਰਹੇ ਪਹਿਲਾਂ ਦਿੰਦੇ ਸੀ ਇੱਦਾਂ ਦਾ ਕੀ ਹੋ ਗਿਆ ਕਿਉਂ ਹੋ ਗਿਆ ਕਿਉਂਕਿ ਜਿਹੜਾ ਬੱਚਾ ਬੱਚਾ ਹੈ ਨਾ ਉਹ ਬਹੁਤ ਸੋਚਦਾ ਹੈ।
ਸੋਚਦਾ ਬਿਲਕੁਲ ਹੋ ਜਿੱਦਾਂ ਵਾ ਉਹਦੀ ਚਨਾ ਇਨੀ ਚੰਗੀ ਮਤਲਬ ਬੱਚੇ ਚਦੀ ਸਹਿਣਸ਼ੀਲਤਾ ਨਹੀਂ ਹੁੰਦੀ ਕਿ ਉਹ ਚੰਗੀ ਤਰ੍ਹਾਂ ਉਹ ਚੀਜ਼ ਨੂੰ ਅੰਡਰਸਟੈਂਡ ਕਰ ਸਕੀੇ ਵੀ ਬ ਮਾਂ ਪਿਓ ਮੇਰੇ ਤੋਂ ਇਹ ਚੀਜ਼ ਕਿਉਂ ਲੈ ਰਹੇ ਨੇ ਕਿ ਨਾ ਸਮਝ ਹੁੰਦੇ ਨੇ ਬੱਚਿਆਂ ਦਾ ਨਾ ਸਮਝ ਤੇ ਉਹਦਾ ਉਹਨੇ ਜਿਹੜਾ ਲੈ ਮਤਲਬ ਜਿਹੜੀ ਉਹਦੀ ਕਹਿੰਦੇ ਕਿ ਬੈਡ ਗੁੱਡ ਤੇ ਬੈਡ ਤੋਂ
ਹਾਂਜੀ ਗੁੱਡ ਹੈਬਿਟ ਬੈਡ ਹੈਬਿਟ
ਹੈਬਿਟ ਹਾਂ ਉਹ ਚੀਜ਼ ਉਹਨੇ ਨਹੀਂ ਅੰਡਸਟੈਂਡ ਕਰਨੀ ਤੇ ਉਨੇ ਜਿਹੜੀ ਬੈਡ ਹੈਬਿਟ ਆ ਉਹ ਹਾਂ ਉਹਦੇ ਇੰਨੀ ਸੈਂਸੀਬਲ ਨਹੀਂ ਹੁੰਦੇ ਬੱਚੇ ਮੇਰੇ ਮੈਚੋਰ ਨਹੀਂ ਹੁੰਦੇ ਜੋ ਤਾਂ ਦੇਖਣ ਸੀ ਕਈ ਸੁਸਾਈਡ ਵਗੈਰਾ ਕਰ ਲੈਂਦੇ ਤੁਹਾਨੂੰ ਪਤਾ ਪਬਜੀ ਬੱਚੇ ਖੇਡਦੇ ਹੁੰਦੇ ਸੀ ਤੇ ਉਹਨਾਂ ਨੇ ਸਾਈਡ ਵਗੈਰਾ ਵੀ ਕੀਤੇ ਨੇ ਬੱਚਿਆਂ ਨੇ ਤੇ ਉਹ ਬਹੁਤ ਗ਼ਲਤ ਚੀਜ਼ ਆ ਉਹ ਓ ਦੈਟ ਗੇਮ ਵਗੈਰਾ ਨੇ ਬੱਚਿਆਂ ਨੂੰ ਅਡਿਕਟ ਤੇ ਕਰ ਦਿੱਤਾ ਵਾ ਇਸ ਕਰਕੇ ਕਹਿੰਦੇ ਕਿ ਬਈ ਫੋਨ ਤੋਂ ਪਿੱਛੋਂ ਜਿੰਨ ਚੀਜ਼ ਦੂਰ ਰੱਖੋਗੇ ਉਹਨਾਂ ਤੁ ਲਈ ਬੈਟਰ ਆ ਤੇ ਸਾਡੇ ਬੱਚਿਆਂ ਵਾਸਤੇ ਬੈਟਰ ਆ
ਹਾਂਜੀ।
ਤੇ ਆਪਾਂ
ਇਹ ਹੈ ਕਈ ਫੋਨ ਦੇ ਅੱਛੇ ਫਾਇਦੇ ਵੀ ਨੇ ਖ਼ਰਾਬ ਵੀ ਨੇ
ਹਾਂ ਨਾਲੇ ਇੱਕ ਪੰਗਾ ਸਾਡੇ ਵਿੱਚ ਵਧੀਆ ਡਾਇਟ ਬਣਾਓ ਵਧੀਆ ਡਾਇਟ ਲਓ ਡਾਇਟ ਕਰੋ ਚੰਗੀ ਚੀਜ਼ਾਂ ਨੂੰ ਫੋਲੋ ਕਰੋ ਜਿਹੜੀ ਹੈਲਥ ਲਈ ਸਹੀ ਰਵੇ।
ਜਿੰਨਾ ਹੋ ਸਕਦਾ ਮੈਂ ਤਾਂ ਦੇਖੋ ਓਨਾ ਹੀ ਕਰਦੀ ਹਾਂ ਫੋਲੋ ਹਾਲੇ। ਕਿਉਂਕਿ ਹਾਂਜੀ ਜਿੰਨਾ ਕੁ ਕਿਉਂਕਿ ਅੱਗੇ ਜਾ ਕੇ ਮੇਰੇ ਸਰੀਰ ਨੇ ਹੀ ਮੇਰਾ ਸਾਥ ਦੇਣਾ ਵਾ।
ਬਿਲਕੁਲ ਜੀ ਬਿਲਕੁਲ। ਹੈਲਥ ਇੰਜ ਵੈਲਥ ਬੋਲਦੇ ਕਿਉਂਕਿ ਹੈਲਥ ਇੰਜ ਵੈਲਥ ਉਹਦੇ ਲਈ ਬੋਲਦੇ ਆ।
ਤਾਂ ਕਰਕੇ ਜਿੰਨਾ ਹੋ ਸਕੇ ਆਪਣਾ ਧਿਆਨ ਰੱਖੋ। ਆਪਣੀ ਕੇਅਰ ਕਰੋ ਸੈਲਫ ਕੇਅਰ ਬਹੁਤ ਜ਼ਰੂਰੀ ਹੈ।
ਚਲੋ ਹੋਰ ਦੱਸੋ ਬੇਵੀ ਆ ਗਏ
ਹਾਂਜੀ ਨਹੀਂ ਉਹ ਹਲੇ ਖੇਡ ਰਿਹਾ ਵਾ ਥੱਲੇ ਉਹ ਹਾਲੇ ਸੌ ਕੇ ਉੱਠਿਆ ਸੀ ਨਾ ਹਾਲੇ ਹੀ ਉਹ ਸੋ ਕੇ ਉੱਠਿਆ ਹੁਣ ਰਾਤ ਨੂੰ ਦੇਰ ਨਾਲ ਹੀ ਸੋਏਗਾ।
ਫ ਤੁਹਾਡੇ ਬਾਰੇ ਹਸਬੈਂਡ ਵੀ ਹੁਣ ਲੇਟ ਆ ਇੱਕ ਤਾਂ ਉਹ ਵੀ ਏ ਹੁਣ ਚ ਉਹ ਜਾਗ ਜਾਣਗੇ ਨਾਲ ਵੀ ਟੂਟੀ ਕਰ ਲੱਗੇ।
ਉਹ ਹਲੇੇ ਵੀ ਆਪਣਾ ਕੰਮ ਹੀ ਕਰ ਰਹੇ ਸੀਗੇ। ਫੇਰ ਉਹਨੂੰ ਲੈ ਗਏ ਕਹਿੰਦੇ ਮੈਨੂੰ ਗੇੜਾ ਕੜਾ ਦਾ ਥੱਲੇ ਮੈਂ ਕਿਹਾ ਠੀਕ।
ਠੀਕ ਹੈ ਠੀਕ ਹੈ, ਚਲੋ ਤੁਸੀਂ ਰੱਖੋ ਧਿਆਨ ਉਹਨਾਂ ਦਾ ਵੀ ਤੇ ਆਪਣਾ ਵੀ। ਤੇ ਟਾਈਮ ਤੇ ਤੁਸੀਂ ਵੀ ਸੋ ਜਾਓ ਬੱਚੇ ਨੂੰ ਵੀ ਨਾਲ ਗੁਡ ਨਇੰਗ ਲੀਪਿੰਗ ਕਰਾਓ ਠੀਕ ਹੈ ਜੀ। ਓਕੇ ਜੀ ਸਤਿ ਸ਼੍ਰੀ ਅਕਾਲ ਗੁਡ ਨਾਈਟਰ ਛਬਾ ਖੈਰ
ਓਕੇ ਮੇ